ਸਤਿ ਸ੍ਰੀ ਅਕਾਲ। ਹਾਂਜੀ, ਵਧੀਆ, ਤੁਸੀ ਦੱਸੋ?
ਵਧੀਆ, ਵਧੀਆ ਹੋਰ ਕੀ ਕਰੀ ਜਾਂਦੇ ਪਏ ਓ?
ਕੁੱਝ ਨੀ ਵਿਹਲੇ, ਅੱਜ ਅਸੀ ਤਹਾਨੂੰ ਅ ਰੋ ਅੱਜ, ਅਸੀ ਤੁਆਡੇ ਨਾਲ ਰੋਲ ਔਫ ਡਿਸਿਪਲੈਨ ਲਾਈਫ ਤੇ ਗੱਲ ਕਰਾਂਗੇ।
ਜੀ -ਜੀ ਬਹੁਤ ਅੱਛਾ ਟੋਪਿਕ ਤੇ ਚਲੋ ਸਾਨੂੰ ਵੀ ਤੁਹਾਡੇ ਤੋਂ ਕੁੱਛ ਸਿੱਖਣ ਨੂੰ ਮਿਲੇਗਾ ਤਾਂ ਚਲੋ ਸਾਨੂੰ ਦੱਸੋ ਕੀ- ਕੀ ਹੁੰਦਾ ਇਹ
ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ ਡਿਸਪਲਿਨ ਦਾ ਮਤਲਬ ਹੁੰਦਾ ਯਾਨੀ ਅਨੁਸ਼ਾਸਨ ਹੂੰ
ਜੀ ਜੀ
ਅਨੁਸ਼ਾਸਨ ਜਰੀ ਆਪਣੀ ਜ਼ਿੰਦਗੀ ਜਿਵੇ ਡਿਸਪਲਨ ਆ ਬਹੁਤ ਜ਼ਰੂਰੀ ਹੋ ਗਿਆ
ਹਾਂ
ਡਸੀਪਲਨ ਜਿਦਾ ਜਿਸ ਬੰਦੇ ਵਿੱਚ ਡਿਸਿਪਲੈਨ ਹੈ ਉਹ ਬੰਦਾ ਤਰੱਕੀ ਕਰ ਸਕਦਾ ਹੈ
ਹਾਂ ਇਹ ਗੱਲ ਵੀ ਸਹੀ ਹੈ ਦੇਖੋ ਕੋਈ ਵੀ ਇਨਸਾਨ ਕੰਮ ਕਰਦਾ ਨਾ ਤੇ ਹਰ ਕੰਮ ਵਿੱਚ ਡਿਸਿਪਲਿਨ ਜ਼ਰੂਰੀ ਹੈ ਠੀਕ ਹੈ ਨਾ ਆਪਾਂ ਲਾਭ ਲਾਪਰਵਾਹੀ ਨਾਲ ਕੰਮ ਨਹੀਂ ਕਰ ਸਕਦੇ ਕਿਸੇ ਕੋਈ ਵੀ ਕੰਮ ਕਰੇ ਚਾਹੇ ਆਪਾਂ ਸਟੱਡੀ ਕਰਦੇ ਹਾਂ ਚਾਹੇ ਆਪ ਆਪਾਂ ਕੋਈ ਖੇਤੀਬਾੜੀ ਕਰਦੇ ਹਾਂ ਚਾਹੇ ਆਪਾਂ ਕੋ ਜੋਬ ਕਰਦੇ ਹਾਂ ਬਿਜਨਸ ਕਰਦੇ ਹਾਂ ਲਾਪਰਵਾਹੀ ਨਾਲ ਆਪਾਂ ਕੰਮ ਨਹੀਂ ਕਰ ਸਕਦੇ ਉਹਨੂੰ ਜੋ ਵੀ ਕੰਮ ਕਰਨਾ ਸਾਨੂੰ ਹੁੰਦਾ ਹੈ ਉਹਦੇ ' ਆਪਾਂ ਡਿਸਪਲਨ ਨਾਲ ਕਰਦੇ ਹਾਂ ਕਿ ਟਾਈਮ ਨਾਲ ਕਰਦੇ ਹਾਂ ਇਹ ਕੰਮ ਇਸ ਟਾਈਮ ਤੇ ਇਹ ਕੰਮ ਇਸ ਟਮ ਡਪਲਨ ਹੁੰਦਾ ਹੈ ਕਿ ਪਿਆਰ ਨਾਲ ਵਾਕ ਨਾਲ ਕੰਮ ਕਰਨਾ ਹੁੰਦਾ ਇਨਸਾਨ ਨੂੰ ਦਨੂੰ ਇਨਸਾਨ ਡਸੀਪਲਨ ਹੀ ਕਹਿੰਦਾ ਹੈ ਕਿ ਆਪਾਂ ਦੇਖੋ ਕਿੰਨਾ ਡਸੀਪਲਨ ਨਾਲ ਕੰਮ ਕਰ ਰਿਹਾ
ਹ ਡਿਸਪਲਿਨ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਇਹ ਸਾਨੂੰ ਇਹ ਸਾਨੂੰ ਸਿਖਾਉਂਦਾ ਹੀ ਕਿ ਜਿਵੇਂ ਅਸੀਂ ਹਰ ਕੰਮ ਆਪਣੇ ਹਰ ਇਹ ਸਾਨੂੰ ਸਿਖਾਉਂਦਾ ਹੈ ਕਦਰ ਕਰਨਾ ਟਾਈਮ ਦੀ
ਹਾਂਜੀ ਹਾਂਜੀ
ਜ਼ਿੰਮੇਦਾਰੀ ਫੈਸਲੇ ਲੈਣਾ ਸਿਖਾਉਦਾ ਹੈ ਡਿਸਪਲਨ ਸਾਨੂੰ
ਹਾਂਜੀ ਹਾਂਜੀ ਬਹੁਤ ਵਧੀਆ ਕਿਹਾ ਤੁਸੀਂ ਕਿ ਡਿਸਪਲਿਨ ਸਾਨੂੰ ਹੂੰ ਉਸ ਕਾਬਲ ਬਣਾਉਂਦਾ ਹੈ ਜ਼ਿੰਮੇਦਾਰ ਬਣਾਉਂਦਾ ਹੈ ਕਿ ਆਪਾਂ ਆਪਣਾ ਕੰਮ ਆਪਣੀ ਅਮ ਮਿਹਨਤ ਨਾਲ ਕਰੀਏ ਵਧੀਆ ਢੰਗ ਨਾਲ ਕਰੀਏ ਔਰ ਸੋਚ ਸਮਝ ਨਾਲ ਕਰੀਏ ਕਿ ਆਪਾਂ ਇੱਕ ਕੰਮ ਵਧੀਆ ਕਰ ਰਹੇ ਹੈ ਕਿ ਨਹੀਂ ਕਰ ਰਿਹੇਹਾ ਅਤੇ ਡੀ ਸੀ ਪਲੈਨ ਜ਼ਰੂਰੀ ਤਾਂ ਹੈਗਾ ਜ਼ਰੂਰ ਜ਼ਰੂਰੀ ਹੈ ਜੀ
ਜ਼ਿੰਦਗੀ ਚ ਡਿਸਪਲਨ ਹੋਣਾ ਚਾਹੀਦਾ
ਜੀ ਜੀ ਦੇਖੋ ਹਰ ਇੱਕ ਬੱਚਾ ਹੋਵੇ ਛੋਟਾ ਵੱਡਾ ਹੋਵੇ ਬੁਜ਼ੁਰਗ ਹੋਏ ਜੋ ਵੀ ਇਨਸਾਨ ਜ਼ਿੰਦਗੀ ਦੇ ਜਿਸ ਵੀ ਏਜ ਵਿੱਚ ਹੈਗਾ ਉਹਨੂੰ ਆਪਣਾ ਕੰਮ ਕਰਨ ਲਈ ਆਪਣੀ ਜ਼ਿੰਦਗੀ ਚਲਾਉਣ ਲਈ ਵੀ ਡਿਸਿਪਲਿਨ ਹੋਣਾ ਜ਼ਰੂਰੀ ਹੈ ਦੇਖੋ ਆਪਾਂ ਖਾਣਾ ਖਾਂਦੇ ਹਾਂ ਉਹ ਵੀ ਡਿਸਪ ਪਲੇਨਾ ਖਾਂਦੇ ਹਾਂ ਪਹਿਲੇ ਆਪਣੇ ਹੱਥ ਚੰਗੀ ਤਰ੍ਹਾਂ ਵਾਸ਼ ਕਰਦੇ ਹਾਂ ਫਿਰ ਆਪ ਆਪਣੇ ਭਾਂਡੇ ਵਿੱਚ ਬਰਤਨ ਵਿੱਚ ਜਿੱਦਾਂ ਵੀ ਪਲੇਟ ਵਿੱਚ ਕੋਲੀ ਵਿੱਚ ਜਿਹਦੇ ਵਿੱਚ ਵੀ ਆਪਾਂ ਖਾਣਾ ਖਾਂਦੇ ਹਾਂ ਤੇ ਉਹਦੇ ਚ ਬੜਾ ਡਿਸਿਪਲਨ ਨਾਲ ਪਾਉਂਦੇ ਹਾਂ ਚਾਵਲ ਪਾਉਂਦੇ ਹਾਂ ਦਾਲ ਪਾਉਂਦੇ ਹਾਂ ਸਬਜ਼ੀ ਪਾਉਂਦੇ ਹ ਕੋਲੀ ਵਿੱਚ ਅ ਫੁਲਕੇ ਰੱਖਦੇ ਹਾਂ ਆਪਾਂ ਸੈਲਡ ਰੱਖਦੇ ਹਾਂ ਡਿਸਪਲੇਨ ਨਾਲ ਹੀ ਆਪਾਂ ਰੱਖਦੇ ਹਾਂ ਕਿ ਸਭ ਕੁਝ ਇੱਕੋ ਦਮ ਮਿਕਸ ਔਰ ਇੱਕ ਦੂਜੇ ਉੱਪਰ ਨ ਆਪਾਂ ਸੁੱਟ ਉੱਟਦੇ ਠੀਕ ਹੈ ਨਾ ਉਹ ਵੀ ਡਿਸਪਲੀਨ ਹੈ ਇੱਕ ਕਿਸਮ ਦਾ ਕਿ ਹਰ ਇੱਕ ਚੀਜ਼ ਆਪਣੀ ਆਪਣੀ ਥਾਂ ਤੇ ਆਪਣੇ ਅ ਭਾਂਡੇ ਵਿੱਚ ਰੱਖੀਏ, ਆਪਣੀ ਥਾਲੀ ਵਿੱਚ, ਪਲੇਟ ਵਿੱਚ ਰੱਖੀਏ। ਜਿਹਦੇ ਚ' ਆਪਾਂ ਖਾਣਾ ਖਾਂਦੇ ਆ ਤਾਂ ਉਹ, ਫਿਰ ਆਪਾਂ ਉਸ ਡਿਸਿਪਲਨ ਨਾਲ, ਆਪਾਂ ਖਾਂਦੇ ਔਰ ਧਿਆਨ ਰੱਖਦੇ ਹਾਂ ਕਿ ਸਾਡੇ ਖਾਂਦੇ ਸਮੇਂ ਜ਼ਿਆਦਾ ਖਾਣਾ, ਆਪਾਂ ਬਾਹਰ ਨਾ ਡੋਲੀਏ ਆਪਣੀ ਪਲੇਟ ਤੋਂ ਜਾਂ ਆਪਣੇ, ਖਾਂਦਿਆਂ ਟਾਈਮ, ਆਪਣੇ ਕੱਪੜਿਆਂ ਤੇ ਨਾ ਡੋਲੀਏ ਅਤੇ ਉਹ ਇੱਕ ਤਰੀਕਾ ਹੁੰਦਾ, ਡਿਸੀਪਲਿਨ ਵੀ ਉਹਨੂੰ ਵੀ ਡਿਸੀਪਲੀਨ ਕਹਿੰਦੇ ਨੇ, ਉਹ ਵੀ ਡਿਸਪਲਿਨ ਜੀ ਆਦਾ ਕਿ, ਦੇਖੋ ਕੋਈ ਏਦਾਂ ਖਾਣਾ ਖਾਂਦਿਆ ਆ ਜਦੋ ਵੱਧ, ਖਾਣਾ ਡੋਲ ਦੇਵੇ ਪੀਆ ਜਾਂ ਆਪਣੇ ਖਾਂਦਿਆਂ, ਆਪਣੇ ਕੱਪੇ ਕਪੜਿਆ, ਤੇ ਡੋਲੇ ਲੋਕੀ ਕਹਿਣਗੇ ਕਿ ਦੇਖੋ, ਇਹਨੂੰ ਰੋਟੀ ਖਾਣ ਦੀ ਡਿਸੀਪਲਨ ਨਹੀਂ ਹੈ। ਖਾਣਾ ਖਾਣ ਦਾ ਡਿਸੀਪਲਨ, ਨਹੀਂ ਹੈ। ਤੇ ਇੱਕ ਬੰਦਾ ਹੱਥ ਨਾਲ ਖਾਂਦਾ ਪਿਆ ਤੇ, ਉਹਦੇ ਦੇਖੋ ਬੰਦਾ ਕਿੱਦਾਂ ਡਿਨਰ ਕਰਦਾ ਹੈ। ਕਿੱਦਾਂ ਬ੍ਰੇਕਫਾਸਟ, ਕਿੱਦਾਂ ਲੰਚ, ਕਰਦਾ ਦੇਖੋ ਕਿੱਦਾਂ ਡਿਸੀਪਲਨ ਨਾਲ ਕਰਦਾ ਆ
ਹਾਂਜੀ, ਬਹੁਤ ਵਧੀਆ ਦੱਸਿਆ ਤੁਸੀਂ
ਜੀ
ਸਕੂਲ ਵਿਚ ਡਿਸੀਪਲਨ ਸਿਖਾਇਆ ਜਾਂਦਾ, ਕਿ ਕਿਵੇਂ, ਤੁਸੀਂ ਆਪਣੇ ਟੀ ਟੀਚਰ ਨਾਲ ਗੱਲ ਕਰਨੀ ਆ, ਕਿਵੇਂ ਆਪਣੇ ਪੇਰੈਂਟ ਨਾਲ ਗੱਲ ਕਰਨੀ ਏ, ਕਿਵੇਂ ਕੋਈ ਬਾਹਰ ਦਾ ਤੁਹਾਡਾ ਅ ਮ ਤੁਹਾਡਾ ਐ ਕੋਈ ਰਿਸ਼ਤੇਦਾਰ, ਉਹਦੇ ਨਾਲ ਕਿਵੇਂ, ਗੱਲ ਕਰਨੀ ਹੈ। ਬੱਚੇ ਨੂੰ ਸਕੂਲ ਤੇ ਡਪਨੰ ਛੋਟਾ ਤੇ, ਉਹਦੇ ਨਾਲ ਛੋਟੀ ਤਰ੍ਹਾਂ ਦੀ, ਗੱਲ ਕਰਨੀ ਹੈ, ਕੋਈ ਵੱਡਾ ਤੇ ਉਹਦੇ ਨਾਲ ਕਿਵੇਂ ਰਿਸਪੈਕਟ, ਨਾਲ ਗੱਲ ਕਰਨੀਆ
ਹਾਂਜੀ, ਹਾਂਜੀ ਦੇਖੋ ਡਿਸਪਲਨ ਬੱਚ ਅੱਛਾ, ਸਟਾਰਟਿੰਗ ਪਹਿਲੇ ਘਰ ਤੋਂ ਸਿੱਖਦਾ, ਫਿਰ ਸਕੂਲ ਜਾਂਦਾ ਸਕੂਲ, ਤੋਂ ਸਿੱਖਦਾ ਕੋਈ ਕਿੱਦਾਂ ਬਹਿਣਾ, ਕਿੱਦਾਂ ਉੱਠਣਾ, ਕਿੱਦਾਂ ਆਪਣਾ ਡਰੈਸਿੰਗ ਸੈਂਸ ਸਈ ਕਰਨਾ ਆ, ਹੋਰ ਕਿੱਦਾਂ ਕਿਸੇ ਨਾਲ ਕਮਨੀਕੇਸ਼ਨ ਕਰਨਾ ਆ, ਬੋਲ ਚਾਲ ਕਿੱਦਾਂ ਰੱਖਣੀ ਹੈ, ਕਿਸੇ ਕੋਲ ਜਾ ਕੇ ਬੈਠਣਾ ਕਿਸ ਤਰ੍ਹਾਂ, ਉੱਠ ਕੇ ਆਉਣਾ ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਨਾ, ਛੋਟੀਆਂ- ਛੋਟੀਆਂ ਚੀਜ਼ਾਂ ਇਹ ਡਿਸਪਲਿਨ ਵਿੱਚ ਆਉਂਦੀਆਂ ਨ ਇਹ ਬਹੁਤਾ ਮਾਇਨੇ, ਰੱਖਦੀਆਂ ਨੇ ਇਹ ਗੱਲਾਂ
ਜੀ ਬਿਲਕੁਲ, ਬੱਚੇ ਨੂੰ ਡਿਸਪਲਿਨ ਕਿ ਕਿਸੇ ਨਾਲ, ਕਿਵੇਂ ਗੱਲ ਕਰਨੀ ਏ, ਕਿਸੇ ਨੂੰ ਏਹ ਇੱਕ ਬੱਚਾ ਜਿਵੇਂ ਉਹ ਬਹੁਤ ਵਧੀਆ ਗੱਲ ਕਰਦਾ ਪਿਆ, ਇੱਕ ਬੱਚਾ ਕੰਪੇਅਰ ਕੀਤਾ ਜਾਵੇ ਅਸੀ ਇਹਨੂੰ ਕਹਿ ਸਕਦੇ ਐ ਕਿ ਡਿਸੀਪਲੇਨ ਹੈ, ਬੱਚਾ ਵਧੀਆ ਗੱਲ ਕਰਦਾ ਪਿਆ ਇਹਦੀ ਕਮਨੀਕੇਸ਼ਨ, ਵੀ ਸਹੀ ਐ ਵੱਡੇ, ਨਿੱਕੇ ਦੀ ਰਿਸਪੈਕਟ
ਵੱਡੇ ਨਿੱਕੇ ਦੀ, ਤਹਿਮੀਜ਼ ਵੀ ਹੈਗਾ ਬੋਲਨ ਦਾ, ਢੰਗ
ਜੀ, ਕੰਪਨੀਆ ਚੇਅਰ ਮਾਇਨੇ ਰੱਖਦੀਆਂ ਹਨਾ ਡਿਸੀਪਲਿਨ ਵਿੱਚ ਹਾਂਜੀ, ਹਾਂਜੀ ਬੋਲੋ
ਮੈਂ ਕਹਿ ਰਹੀ ਸੀ, ਕਿ ਛੋਟੇ ਵੱਡੇ ਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ, ਡਿਸੀਪਲੇਨ ਸਾਡੀ ਕਮਨੀਕੇਸ਼ਨ ਤੋਂ ਸਾਡਾ, ਡਿਸੀਪਲਿਨ ਜੱਜ ਕੀਤਾ ਜਾਂਦਾ ਹੈ
ਸਹੀ ਕਿਹਾ ਤੁਸੀਂ, ਕਿ ਸਾਡੀ ਕਮਨੀਕੇਸ਼ਨ ਆਪਾਂ ਜਿਦਾ ਕਰਾਂ ਉਹਦੇ ਨਾਲ ਹੀ ਸਾਡਾ, ਡਿਸੀਪਲੀਨ ਜੱਜ ਕੀਤਾ, ਜਾਂਦਾ ਹੈ। ਕਿ ਇਨਸਾਨ ਕਿੱਦਾਂ ਬੋਲ ਰਿਹਾ, ਕਿੱਦਾਂ ਬੈਹ ਉੱਠ ਰਿਹਾ
ਜੀ ਬਿਲਕੁਲ, ਸਾਨੂੰ ਅਪਣੀ ਜਿੰਮੇਦਾਰੀ ਨਿਭਾਣੀ ਚਾਹੀਦੀ ਹੈ ਕਿ ਜੋ ਸਾਨੂੰ ਕੰਮ ਦਿੱਤਾ ਜਾਏ ਓ ਸਾਨੂੰ ਟਾਈਮ ਤੇ, ਤੇ ਡਿਸਿਪਲੇਨ ਨਾਲ ਓ ਕਾੰਮ ਸਾਨੂੰ ਪੂਰਾ ਕਰਨਾ ਚਾਹੀਦਾ ਐ। ਉੱਥੋਂ ਸਾਡੀ ਡਿਸਿਪਲਿਨ ਸਾਡੀ ਤਰਬੀਅਤ ਦੇਖੀ ਜਾਂਦੀ ਏ, ਕਿ ਏ ਬੱਚਾ ਕਿਵੇਂ ਐ ਕਿੱਦਾਂ ਦਾ ਐ।
ਸਹੀ ਕੇਆ, ਤੁਸੀ ਸਹੀਂ ਕੇਅ। ਕੇ ਸਾਡੀ, ਕਮਨੀਕੇਸ਼ਨ ਆ ਪਤਾ ਲੱਗਦਾ ਸਾਡਾ ਡਿਸਿਪੇਲਨ ਆਪਾਂ ਕਿਤੇ ਜਾ਼ਂਦੇ ਆ ਸਾਡਾ ਡਰੈਸਿੰਗ ਸੈਂਸ, ਲੋਕੀ ਜੱਜ ਕਰਦੇ ਨ ਸਾਡਾ ਹੈਂਡ ਸ਼ੇਕ ਕਰਨ ਦਾ ਡਿਸਿਪਲਿਨ ਜੱਜ ਕਰ ਤੇ ਨਾ ਬੇਨ ਦਾ ਡਿਸਿਪਲੇਨ ਜੱਜ ਕਰਦੇ ਨ, ਨਾ ਉੱਠਨ ਦਾ ਕਰਦੇ ਨ ਖਾਣ-ਪੀਣ, ਦੂਜੇਆਂ ਨਾਲ ਕਿੱਦਾਂ ਤੁਸੀਂ ਕਮਨੀਕੇਟ ਕਰ ਰੇ ਓ। ਉਹ ਫਸਟ ਕਿਦਾਂ ਤੁਸੀਂ ਏੰਟਰ ਹੋ ਰਹੇ ਹੋ। ਕਿੱਦਾਂ ਕੀ ਕਰ ਰਹੇ ਹੋ, ਕਿਸੇ ਨੂੰ ਕਿੱਦਾਂ ਬੁਲਾ ਰਹੇ ਹੋ। ਇਹ ਸਭ ਕੁੱਝ ਲੋਕੀ ਜੱਜ ਕਰਦੇ ਨੇ, ਓ ਕੈਂਦੇ ਨ ਦੇਖੋ ਇਸ ਬੰਦੇ ਦਾ ਡਿਸਿਪੇਲਨ ਦੇਖੋ ਯਾਰ, ਕੇਆ ਬਾਕਮਾਲ ਡਿਸਿਪੇਲਨ ਹੈ ਏਦਾ।
ਡਿਸਿਪਲਿਨ ਸਾਡੀ ਸੇਹਤ ਲਈ ਵੀ ਬਹੁਤ ਜ਼ਰੂਰੀ ਅ, ਜਿਵੇਂ ਅਸੀਂ ਸਵੇਰੇ ਉੱਠ ਕੇ ਕਸਰਤ ਕਰਦੇ ਹਾਂ। ਟਾਈਮ ਤੇ, ਬ੍ਰੇਕਫਾਸਟ ਕਰਦੇ ਆਂ। ਟਾਈਮ ਟੂ ਟਾਈਮ ਲੰਚ ਕਰਦੇ ਆ, ਡਿਨਰ ਕਰਦੇ ਆ। ਅਪਣੀ ਰੋਜ਼ਮਰਾ ਜੋ ਵੀ ਮਤਲਬ ਕੰਮ ਹੈ ਸਾਡਾ ਅਸੀਂ ਅਪਨੀ, ਸੇਹਤ ਵੀ ਡੀਸੀਪੇਲਨ ਨਾਲ ਈ ਰੱਖਰੇ ਆਂ।
ਸਈ ਗੱਲ ਏ, ਦੇਖੋ ਸੇਹਤ ਲਈ ਵੀ ਡਿਸਿਪਲੇਨ ਬੋਤ ਜ਼ਰੂਰੀ ਐ ਸਵੇਰੇ ਆਪਾਂ ਉੱਠਦੇ ਆਂ ਹਾਂ, ਪੈਲੇ ਫਰੈਸ਼ ਹੁੰਦੇ ਆ, ਉਸ ਤੋਂ ਬਾਦ ਆਪਾਂ ਜਿੰਮ ਜਾਂਦੇ ਆਂ ਜਾਂ ਕੋਈ ਰਨਿੰਗ ਕਰਨ ਨੂੰ ਜਾਂਦੈ, ਜਾਂ ਕੋਈ ਯੋਗਾ ਕਰਦੈ ਜਾਂ ਕੋਈ ਮੈਡੀਟੇਸ਼ਨ ਕਰਦੈ ਉਸ ਤੋਂ ਬਾਦ ਓਦਾ ਡਿਸਿਪਲੇਨ ਹੋਂਦੈ, ਕਿ ਚਲੋ ਐਕਸਰਸਾਈਜ਼ ਯੋਗਾ ਮੇਡੀ ਟੇਸ਼ਨ ਹੋ ਗੇਆ, ਹੋਨ ਮੈਂ ਆੱਜ ਆਪਨਾ ਫ੍ਰੈਸ਼ ਹੋ ਜਾਵਾਂ। ਅੱਛੇ ਸੇ, ਫ੍ਰੇਸ਼ ਹੋ ਕੇ ਫੇਰ ਓ ਕੇਆ ਕਰਦਾ ਆਪਨੀ ਮੋਰਨਿੰਗ ਦੀ ਏਂ ਜੋ ਡਾਇਟ ਹੋਂਦੀ ਆ, ਓ ਖਾਂਦਾ ਯਾ, ਫੇਰ ਉਸ ਤੋਂ ਬਾਦ ਆਪਣੇ ਕਾਰੋਬਾਰ ਚ ਚਲ ਜਾਂਦਾ, ਕੋਈ ਸਕੂਲ ਜਾਂਦੈ ਬੱਚਾ, ਕੋਈ ਜੌਬ ਤੇ ਜਾਂਦੈ, ਕੋਈ ਅ ਬਿਜਨਸ ਆਪਨੇ ਕਾਰੋਬਾਰ ਤੇ ਚਲ ਜਾਂਦੈ ਏ ਵੀ ਡਿਸਿਪੇਲਨ ਚ ਆਂਦੈ, ਦੇਖੋ ਕੇਆ ਨਾ ਕਿ ਜੋ ਮਰਜ਼ੀ ਤੁਸੀਂ ਕਾੰਮ ਕਾਰ ਲੋ ਜ਼ਿੰਦਗੀ ਵਿੱਚ, ਜਿੱਥੇ ਮਰਜੀ ਹੋ ਜੋ ਜਦ ਤੱਕ ਤੁਸੀਂ ਆਪਣੀ ਜ਼ਿੰਦਗੀ ਚ ਡਿਸੀਪੇਲਨ ਨਈ ਲਾਂਦੇ, ਕਿਸੇ ਵੀ ਕਾੰਮ ਲਈ ਤਦ ਤੱਕ ਤੁਸੀਂ, ਇੰਨਾ ਅੱਛਾ ਨਈ ਕਰ ਪਾਓਗੇ ਓ ਕਾੰਮ।
ਜੀ, ਜੀ, ਜੀ। ਸਮਾਜ ਵਿੱਚ ਵੀ ਡਿਸਪਲਿਨ ਬਹੁਤ ਜ਼ਰੂਰੀ ਐ, ਜਿਵੇਂ ਅਸੀਂ ਕਾਨੂੰਨ ਕ ਜਿਵੇਂ ਅਸੀਂ ਕਾਨੂੰਨ ਦੇ ਰੂਲ ਫੋਲੋ ਨਈ ਕਰਦੇ।
ਸਹੀ ਕਿਹਾ ਤੁਸੀਂ ਕਿ ਸਮਾਜ ਵਿੱਚ ਇੰਨਾ ਹੂੰ, ਸਮਾਜ ਵਿੱਚ ਵੀ ਸਾਨੂੰ ਰੈਣ ਲਈ ਨਾ ਡਿਸਪਲੇਨ ਵਿੱਚ ਰਹਿਣਾ ਪੈਂਦਾ, ਦੇਖੋ ਜੇੜਾ ਕਾਨੂੰਨ ਹੁੰਦਾ ਯਾ ਏ, ਏਨੂੰ ਵੀ ਫਾਲੋ ਕਰਨਾ ਸਾਡੇ ਡਿਸਿਪਲੇਨ ਵਿੱਚ ਆਂਦਾ ਯਾ। ਤੇ ਸਾਨੂੰ ਏਦੇ ਤੇ ਗੌਰ ਕਰਨਾ ਚਾਈਦਾ। ਨਾਲ ਸਟੱਡੀ ਗੇਆਨ ਰੱਖਨਾ ਚਾਈਦਾ ਯਾ। ਹੋਰ ਸਾਨੂੰ ਡਿਸਿਪੇਲੇਨ ਨਾਲ ਫਾਲੋ ਕਰਨਾ ਚਾਈਦਾ ਐਨੂੰ।
ਬਿਲਕੁਲ, ਜਿਵੇਂ ਲੋਕੀ ਦੇਖੋ ਅੰ ਟਰੈਵਲਿੰਗ ਤੇ ਜਾਂਦੇ ਨੇ, ਤੇ ਰੋੜਾਂ ਵਿੱਚ ਗਾੰਦ ਸੱਟ ਦੇੰਦੇ ਨੇ। ਆਪਣਾ ਡਸਟ ਕਚਰਾ ਜੋ ਵੀ ਹੁੰਦਾ ਹੈ ਉਹ ਵੀ ਡ ਡਿਸਿਪਲਿਨ ਇੱਥੋਂ ਵੀ ਵੇਖਿਆ ਜਾਂਦਾ ਕਿ ਇਹਦਾ ਡਿਸਿਪਲਨ ਕਿਵੇਂ ਆ ਜਿਵੇਂ ਅ ਜੇ ਲੱਗੇਿਆ ਹੋਇਆ ਡਸਟਬਿਨਾ ਆ ਤਾਂ ਉਹਦੇ ਵਿੱਚ ਗੰਦ ਸੁੱਟੋ ਜ਼ਰੂਰੀ ਬਾਹਰ ਕਚਰਾ ਫੈਲਾਣਾ।
ਸਈ ਗਾੱਲ ਏ, ਦੇਖੋ ਏ ਵੀ ਅੱਛੀ ਹੈਬਿਟਸ ਬੈਡ ਹੈਬਿਟਸ ਆ ਜਾਂਦਾ ਅੱਛਾ ਡਿਸਪਲਿਨ ਬੈਡ ਡਿਸਪਲਨ 'ਚ ਆ ਜਾਂਦਾ ਆ। ਤੋ ਏ ਵਦੀਆ ਹੁੰਦੈ ਹੈ ਕਿ ਚਲੋ ਤੂਸੀ ਜਿਸ ਇਨਸਾਨ ਕੋਲ, ਜਿੰਨਾ ਅੱਛਾ ਡਿਸਿਪਲਿਨ ਹੈ, ਦੋ ਡਿਸਿਪਲਿਨ ਆਪਣਾ ਡੇਲੀ ਰੂਟੀਨ ਫੋਲੋ ਕਰਦਾ ਹੈ', ਉਹਦੇ ਹਿਸਾਬ ਨਾਲ ਚਲਦਾ, ਤਾਂ ਉਹ ਇਨਸਾਨ। ਹੈਲਦੀ ਵੀ ਰਹਿੰਦਾ' ਹੈ, ਖ਼ੁਸ਼ ਵੀ ਰਹਿੰਦਾ ਹੈ', ਡਿਪਰੈਸ਼ਨ' ਇੰਜਾਇ' ਕਿ ਸਭ ਇਹਨਾਂ ਚੀਜ਼ਾਂ ਤੋਂ ਦੂਰ ਰਹਿੰਦਾ ਹੈ ਕਿਉਂਕਿ ਮੇਨ ਚੀਜ਼ ਹੈ ਡੀਸੀਪਲਿਨ ਠੀਕ ਹੈ ਨਾ। ਤੋ ਉਹ ਆਪਣੇ ਕਾਰੋਬਾਰ ਵਿੱਚ ਸਕਸੈਸ ਵੀ ਜਲਦੀ ਹੁੰਦਾ ਆ। ਤੇ ਉਹਦਾ ਘਰ ਦਾ ਬਾਹਰ ਦਾ ਸਾਰਾ ਸਿਸਟਮ ਵਧੀਆ ਰਹਿੰਦਾ ਆ। ਤੇ ਸਾਰਾ ਕੰਮ ਡਿਸਪਲਨ ਨਾਲ ਹੀ ਹੁੰਦਾ ਆ ਕੋਈ ਵੀ ਕੰਮ ਕਰ ਲਉ, ਤੁਸੀਂ ਪੜ੍ਹ ਲਓ, ਜੋਬ ਕਰ ਲਓ। ਬਿਜ਼ਨਸ ਕਰ ਲਓ। ਤੁਹਾਡੀ ਪਰਸਨੈਲਿਟੀ ਚੈੱਕ ਹੁੰਦੀ ਹੈ ਡਿਸਪਲਨ ਵਿੱਚ। ਕਿ ਤੁਸੀਂ ਕਿੱਦਾਂ ਜਿੱਦਾਂ ਤੁਹਾਡਾ ਡਿਸਸੀਪਲਿਨ ਹੋਊਗਾ ਉਦਾਂ ਓਦਾਂ ਦੀ ਹੀ ਤੁਹਾਡੀ ਪਰਸਨੈਲਿਟੀ ਬਣੇਗੀ। ਜੀ। ਹੈਲੋ?